ਹੈਲੋ।
ਹੈਲੋ।
ਸਸ਼ ਰੀ ਕਾਲ ਜੀ, ਠੀਕ ਹੋ।
ਹਾਂਜੀ- ਹਾਂਜੀ ਵਧੀਆ, ਤੁਸੀਂ ਸੁਣਾਓ।
ਹਾਂਜੀ ਵਧੀਆ, ਨਿਆਣੇ ਠੀਕ ਨੇ ਤੁਹਾਡੇ, ਕੀ ਕਰ ਰਹੇ ਸੀ?
ਕੁਛ ਨੀ ਬਸ ਬੈਠੇ ਹੋਏ ਸੀ, ਤੁਸੀਂ ਸੁਣਾਓ, ਤੁਹਾਡੇ ਸਾਰੇ ਠੀਕ ਨੇ।
ਹਾਂਜੀ ਸਭ ਠੀਕ ਨੇ, ਹੋਰ ਕੀ ਬਣਾ ਰਹੇ ਹੋ ਅੱਜ।
ਕੜੀ ਚਾਵਲ।
ਅੱਛਾ ਜੀ। ਹੋਰ ਜੀ ਕਿਵੇਂ ਬਣਾਂਦੇ ਜੀ ਕੜੀ ਚਾਵਲ ਤੁਸੀਂ, ਰੈਸਪੀ ਦੱਸੋਗੇ ਜਰਾ।
ਰੈਸਪੀ ਕੜੀ ਚਾਵਲ ਦੀ। ਪਹਿਲੇ ਦਹੀਂ ਦਾ ਪਾਣੀ ਲੈ ਕੇ ਉਹਨੂੰ ਉਬਾਲਣਾ ਸਾਰਾ ਰੱਖਿਆ ਹੋਇਆ ਵਾ, ਹਲਦੀ ਬੇਸਣ ਪਾਕੇ। ਅੰਦਰ ਇਤਨੇ ਹੀਂਗ ਵਗੈਰਾ ਦਾ ਤੜਕਾ ਲਗਾ ਦਿੰਦੇ ਆਂ, ਔਰ ਔਲਿਆਂ ਦੀ ਤਿਆਰੀ ਕਰੋ।
ਅੱਛਾ ਜੀ।
ਹਾਂਜੀ, ਪੰਜਾਬੀ ਸਟਾਈਲ ਦੀ ਕੜੀ ਬਣਦੀ ਹੈ।
ਅੱਛਾ ਜੀ, ਪੰਜਾਬੀ ਤੋਂ ਬਹੁਤ ਪਸੰਦ ਆ ਨਾ ਕੜੀ ਚਾਵਲ।
ਹਾਂਜੀ ਹਾਂਜੀ।
ਹਾਂਜੀ, ਹੋਰ ਦੱਸੋ ਜੀ, ਕਿੱਥੇ? ਕਿੱਥੇ ਘੁੰਮ ਕੇ ਆਏ ਓ ਛੁੱਟੀਆਂ ਚ?
ਅਸੀਂ ਕਿਧਰੇ ਵੀ ਨਹੀਂ ਗਏ ਗਰਮੀ ਦੇ ਕਾਰਨ, ਬੱਚੇ ਕਹਿ ਰਹੇ ਸੀ ਜਾਣ ਵਾਸਤੇ। ਪਰ ਗਰਮੀ ਇੰਨੀ ਹੋ ਰਹੀ ਸੀ ਜਾ ਹੀ ਨਹੀਂ ਪਾਏ।
ਗਰਮੀ ਤਾਂ ਹੈ ਹੀ ਜੀ, ਮੌਸਮ ਬਹੁਤ ਖ਼ਰਾਬ ਹੋਇਆ ਪਿਆ। ਹਾਂਜੀ, ਦਿਲ ਹੀ ਨਹੀਂ ਕਰਦਾ ਜਾਣ ਦੇ ਬੱਚੇ ਰੋਂਦੇ ਨੇ।
ਬਸ ਗਰਮੀ ਬੜੀ ਜਿਆਦਾ ਹੋਈ ਪ ਗੀਆ ਹਮ
ਹੋਰ ਤੁਸੀਂ ਕੀ? ਹਾਂਜੀ ਹਾਂ ਤੁਸੀਂ ਕੀ ਪਸੰਦ ਕਰਦੇ ਹੋ? ਫੋਨ ਵਗੈਰਾ ਚਲਾਣਾ, ਜਾਂ ਟੀ ਵੀ ਵਗੈਰਾ ਦੇਖਣਾ?
ਸਾਨੂੰ ਤੇ ਫ਼ੋਨ ਹੋਣਾ ਚਾਹੀਦਾ।
ਅੱਛਾ ਜੀ।
ਨਾਲ ਨਾਟਕ ਲੱਗੇੇ ਹੋਣ ਫੋਨ ਤੇ।
ਅੱਛਾ ਫੋਨ ਚ ਇਹ ਫਾਇਦਾ ਹੈ ਨਾ ਚਲੋ ਹਰ ਟਾਈਮ ਬੰਦਾ ਕੁਛ ਨਾ ਕੁਛ ਨਿਕਾਲ ਲੈਂਦਾ ਫੋਨ ਚੋਂ।
ਹਾਂਜੀ ਹਾਂਜੀ।
ਟੀਵੀ ਚ ਤੇ ਫਿਰ ਆਏਗਾ ਤੇ ਦੇਖਣਾ।
ਲਾਈਟ ਚਲ ਜਾਏ ਤੇ ਟੀ ਵੀ ਬੰਦ ਹੋ ਜਾਂਦਾ, ਫੋਨ ਦਾ ਤੇ ਹੈ ਨਾ ਚਲੋ ਬੰਦਾ
ਹਾਂਜੀ ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚੇ ਨਹੀਂ ਫੋਨ ਛੱਡਦੇ। ਹਾਂਜੀ ਹਾਂਜੀ, ਜੋ ਦੇਖਣਾ ਤੁਸੀਂ ਆਪਣਾ ਆਰਾਮ ਨਾਲ ਦੇਖੋ। ਹੋਰ ਬੱਚੇ ਜਾਂਦੇ ਜੀ ਸਕੂਲ?
ਹਾਂਜੀ ਹਾਂਜੀ ਜਾਂਦੇ ਨੇ।
ਠੀਕ ਹੈ ਜ, ਮਹਿੰਗਾਈ ਦੇਖਲੋ ਕਿੰਨੀ ਹੋਈ ਦੀ ਹੈ ਜੀ।
ਬੜੀ ਜਿਆਦਾ ਨਾ ਪੁੱਛੋ।
ਹਾਂਜੀ, ਹ ਕੁਛ ਜੋੜ ਵੀ ਸੇਵਿੰਗ ਵੀ ਨਹੀਂ ਕਰ ਸਕਦਾ।
ਹਮ। ਅੱਜ ਕੱਲ੍ਹ ਦੇ ਟਾਈਮ ਤੇ ਖਾਲੀ ਬੱਚੇ ਹੀ ਪੜ੍ਹਾਲੋ ਨਾ ਇਤਨਾ ਹੀ ਬਹੁਤ ਏ। ਜੋ ਅੱਜ ਕੱਲ ਦਾ ਟਾਈਮ ਚੱਲਦਾ ਪਿਆ ਨਾ।
ਹਾਂਜੀ-ਹਾਂਜੀ।
ਬਸ ਬੱਚੇ ਵਧੀਆ
ਹਰ ਮਾਂ-ਪਿਓ ਸੋਚਦਾ ਜੀ ਬੱਚੇ ਸਾਡੇ ਪੜ ਜਾਣ।
ਹਾਂਜੀ-ਹਾਂਜੀ।
ਅਗੇ ਕਿਸਮਤ ਬੱਚਿਆਂ ਦੀ।
ਹਮ, ਪਰ ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰ
ਹਾਂਜੀ-ਹਾਂਜੀ। ਹਰ ਮਾਂਪੇ ਸੋਚਦਾ ਜੀ।
ਹਮ।
ਪੜ੍ਹਾ ਲਈਏ ਬੱਚਿਆਂ ਨੂੰ। ਹਾਂ, ਵੀਰ ਜੀ ਗਏ ਨੇ ਕੰਮ ਤੇ?
ਹਾਂਜੀ। ਗਏ ਨੇ ਅੱਜ ਉਹ ਤੇ ਗੁਰਦੁਆਰੇ ਗਏ ਨੇ ਹਲੇੇ।
ਅੱਛਾ ਜੀ। ਸੇਵਾ ਸੂਵਾ ਕਰਦੇ ਨੇ ਗੁਰਦੁਆਰੇ?
ਹਾਂਜੀ-ਹਾਂਜੀ।
ਅੱਛਾ ਛਾ, ਠੀਕ ਹੈ, ਹੋਰ ਤੁਸੀਂ, ਹਾਂਜੀ ਹਾਂਜੀ ਸਭ ਇੱਕ ਤਾਂ ਸੁੱਤੇ ਪਈ ਆ ਗੁੜੀਆ ਮੇਰੀ ਹੈਗੀ ਏ। ਮੁੰਡਾ ਹੈਗਾ ਉਹ ਆਪਣਾ ਬਾਹਰ ਗਿਆ ਦਾ ਘੁੰਮਣ। ਹਾਂਜੀ।
ਨਾਲੇ ਬੱਚੇ ਨੀ ਬਹਿੰਦੇ ਟਿਕ ਕੇ ਇਹਨਾਂ ਨੂੰ ਗਰਮੀ ਨੀ ਲੱਗਦੀ, ਬੱਚਿਆਂ ਮੈਨੂੰ ਏਨੀ ਗਰਮੀ।
ਹਾਂਜੀ, ਇਹਨਾਂ ਨੂੰ ਗਰਮੀ-ਸਰਦੀ ਦਾ ਕੁਛ ਨੀ ਪਤਾ।
ਹਾਂ।
ਹਾਂਜੀ, ਹੋਰ ਦੱਸੋ। ਕੱਪੜੇ ਕੁਪੜੇ ਕਿੱਥੋਂ ਲੈਂਦੇ ਤੁਸੀਂ।
ਕੱਪੜੇ ਅਸੀਂ, ਸਾਡੇ ਕੋਲ ਹੀ ਨਾ ਇੱਕ ਦੁਕਾਨ ਹੈਗੀ ਐ।
ਅੱਛਾ ਜੀ।
ਹਾਂਜੀ, ਉਹਨਾਂ ਕੋਲ ਜਾ ਕੇ ਲੈਨੇ ਆਂ।
ਅੱਛਾ ਜੀ, ਠੀਕ ਮਿਲਦੇ ਜੀ ਉੱਥੇ ਕੱਪੜਾ।
ਹਾਂਜੀ-ਹਾਂਜੀ, ਸਹੀ ਰੇਟ ਲਗਾ ਦਿੰਦੇ ਨੇ।
ਅੱਛਾ ਜੀ, ਇੱਕ ਮੈਂ ਮੀਨਾ ਮਾਰਕੀਟ ਵੀ ਸੁਣਿਆ ਜੀ, ਉੱਥੇ ਵੀ ਸਹੀ ਮਿਲਦਾ।
ਹਾਂਜੀ ਮੀਨਾ ਮਾਰਕੀਟ, ਮਤਲਬ ਕਿ ਕਾਫੀ ਹੈਗੀਆਂ ਨੇ ਦੁਕਾਨਾਂ। ਪਰ ਇੱਕ ਹੈਗੀ ਦੁਕਾਨ ਉਹ ਥੋੜੀ
ਠੀਕ ਐ ਜੀ। ਅੱਛਾ, ਤੁਸੀਂ ਔਨਲਾਈਨ ਵੀ ਮੰਗਵਾਉਂਦੇ ਹੋ, ਜਾਂ
ਨਹੀਂ, ਔਨਲਾਈਨ ਨੀ ਮੰਗਵਾਂਦੇ ਆਪਾਂ।
ਅੱਛਾ ਜੀ।
ਔਨਲਾਈਨ ਦਾ ਐ ਹੁੰਦਾ ਨਾ, ਪਤਾ ਨੀ ਕੀ ਕੱਪੜਾ ਆਏਗਾ।
ਹਾਂਜੀ, ਉਹ ਦੇਖ ਕੇ ਲੈ।
ਹਾਂਜੀ-ਹਾਂਜੀ, ਖੁਦ ਦੇਖੋ ਕੀ ਹੈਗਾ ਕੀ ਨਹੀਂ, ਹਾਂਜੀ-ਹਾਂਜੀ। ਇਹ ਤੇ ਹੈ ਜੀ, ਆਪਣੀ ਅੱਖੀਂ ਦੇਖ ਕੇ ਲਓ ਜੀ।
ਹਾਂਜੀ-ਹਾਂਜੀ।
ਹਾਂਜੀ।
ਕਿਉਂਕਿ ਫੇਰ ਔਨਲਾਈਨ ਵਾਪਸ ਵੀ ਨੀ ਹੋ ਸਕਦਾ ਜਲਦੀ ਤੋ, ਇੰਨੇ ਉਹ ਟੰਟੇ ਕਰਨੇ ਪੈਂਦੇ ਨੇ। ਐਵੇਂ ਆ ਨਾ, ਕਿ ਹਾਂਜੀ ਤੁਹਾਡਾ ਕੱਪੜਾ ਸਹੀ ਨਹੀਂ ਨਿਕਲਿਆ।
ਹਾਂਜੀ-ਹਾਂਜੀ, ਇਹ ਤੇ ਹੈ। ਹੋਰ ਦੱਸੋ ਜੀ।
ਹੋਰ ਬਸ, ਤੁਸੀਂ ਸੁਣਾਓ।
ਹਾਂਜੀ ਬਸ ਵਧੀਆ ਜੀ, ਹੁਣ ਦੁਪਹਿਰੇ ਕੀ ਬਣਾਓਗੇ ਜੀ, ਅੱਛਾ ਤੁਸੀਂ ਕੜੀ ਚੌਲ ਬਣਾਏ ਐ।
ਅਸੀਂ ਤੇ ਕੜੀ ਚਾਵਲ ਬਣਾਏ ਨੇ, ਬਸ ਹੁਣ
ਮੈਂ ਵੀ ਹੁਣੇ ਦੇਖਣੀ ਆ, ਬੱਚੇ ਕੀ ਮੰਗਣਗੇ। ਜਾਦਾ ਲਾਈਟ ਨਾ ਬਣਜੇ। ਤੁਸੀਂ ਨੇ ਕਿੱਥੇ ਜਾਣਾ ਅੱਜ ਘੁੰਮਣ, ਸੰਡੇ ਵੇ।
ਸਾਡੇ ਵਾਸਤੇ ਸਾਰੇ ਦਿਨ ਇੱਕੋ ਜਿਹੇ ਹੀ ਨੇ।
ਅੱਛਾ ਜੀ।
ਸੰਡੇ ਨੂੰ ਤਾਂ ਜ਼ਾਦਾ ਕੰਮ ਹੋ ਜਾਂਦਾ ਘਰ ਦਾ।
ਹਾਂਜੀ- ਹਾਂਜੀ, ਬਸ ਲੇਡੀਜ਼ ਦਾ ਇਹੀਓ ਹਾਲ ਐ।
ਸੰਡੇ ਨੂੰ ਅਸੀਂ ਕਿੱਥੇ ਨਹੀਂ ਜਾ ਸਕਦੇ, ਕਿੱਧਰ ਨੀ ਨਿਕਲ ਸਕਦੇ।
ਅੱਛਾ ਜੀ।
ਹਾਂਜੀ ਮ
ਹੋਰ ਦੱਸੋ, ਕੋਈ ਕੰਮ ਕਰਦਿਓ ਘਰ ਤੁਸੀਂ।
ਨਹੀਂ ਕੰਮ ਤੇ ਨਹੀਂ ਕਰਦੇ, ਅਸੀਂ ਘਰ। ਅਸੀਂ ਹਾਊਸ ਵਾਈਫ ਹਾਂ ਹਾਂਜੀ, ਹੋਰ ਤੁਸੀਂ
ਹਾਂਜੀ, ਮੈਂ ਵੀ ਹਾਊਸ ਵਾਈਫ ਹੀ ਹਾਂ।
ਅੱਛਾ ਜੀ, ਅਰੇ ਹਾਊਸ ਵਾਈਫ ਠੀਕ ਐ, ਵੈਸੇ ਟਾਈਮ ਨਹੀਂ ਮਿਲਦਾ, ਕੰਮ ਕਿੱਥੋਂ ਕਰਾਂਗੇ।
ਹਾਂਜੀ, ਘਰ ਦਾ ਕੰਮ ਈ ਨਹੀਂ ਮੁੱਕਦਾ ਜੀ।
ਹੋਰ ਥੋੜਾ ਟਾਈਮ ਹੁੰਦਾ ਬੰਦਾ ਥੋੜ੍ਹਾ ਟਾਈਮ ਮਿਲਦਾ ਬੰਦਾ ਫੋਨ ਜਾਂ ਟੀ ਵੀ ਲੈ ਕੇ ਬੈ ਜਾਂਦਾ।
ਨਾ ਬੱਚੇ ਬੜਾ ਤੰਗ ਕਰਦੇ ਨੇ ਅੱਜ ਕੱਲ ਤੇ
ਬੱਚੇ ਪਰੇਸ਼ਾਨ ਕਰਦੇ ਨੇ ਫਿਰ ਉਪਰੋਂ ਦੀ ਇਹਨਾਂ ਦੇ ਕੰਮ ਵਗੈਰਾ ਬੱਚਿਆਂ ਲਈ
ਹੋਰ ਦੱਸੋ।
ਹੋਰ ਬਸ ਤੁਸੀਂ ਗਏ ਨੀ ਕਿਤੇ ਘੁੰਮਣ ਛੁਟੀਆਂ 'ਚ
ਹਾਂਜੀ ਮੈਂ ਅਸੀਂ ਗਏ ਸੀ ਇਸ ਵਾਰੀ ਅਨੰਦਪੁਰ ਸਾਹਿਬ ਗਏ ਸੀ ਘੁੰਮ ਕੇ ਆਏ ਸੀ। ਬਹੁਤ ਗਰਮੀ ਆਂ ਜੀ ਉੱਥੇ ਤੇ ਹਾਂਜੀ।
ਕੌਣ- ਕੌਣ ਗਿਆ ਸੀ ਸਾਰੇ ਘਰ ਦੇ
ਹਾਂਜੀ- ਹਾਂਜੀ ਹਸਬੈਂਡ ਗਏ ਸੀਗੇ ਤੇ ਨਾਲ ਬੱਚੇ ਗਏ ਸੀ ਦੋਨੋਂ
ਅੱਛਾ- ਅੱਛਾ
ਹਾਂਜੀ ਗਰਮੀ ਬਹੁਤ ਏ ਉਥੇ ਹਾਂਜੀ
ਗਰਮੀ ਹੈਗੀ ਏ ਉਥੇ
ਬਹੁਤ ਗਰਮੀ ਹੈ ਜੀ ਇੱਥੇ ਨਾਲ ਤੇ ਬਹੁਤ ਜ਼ਿਆਦਾ ਗਰਮੀ ਆ ਉਥੇ
ਤੁਹੀ ਕਿ ਸੋਚ ਰਹੇ ਸ਼ਾਇਦ ਸਾਡੇ ਇੱਥੇ ਇ ਗਰਮੀ ਬਥੇਰੀ ਪੈ ਰਹੀ ਏ।
ਹਾਂਜੀ ਚੱਲ ਤੁਸੀ ਜਾਂਦੇ ਹੋ।
ਅਰਨ
ਚਲੇ ਤਾਂ ਜਾ ਲੇਕਿਨ ਬੜੀ ਗਰਮੀ ਹੁੰਦੀ ਉੱਥੇ ਤੇ ਜਾ ਕੇ
ਹੂੰ ਦੇਖੋ ਮੌਸਮ ਖੁੱਲੇਗਾ ਅਸੀਂ ਵੀ ਹੋ ਕੇ ਆਵਾਂਗੇ।
ਵੈਸੇ ਤੁਹਾਨੂੰ ਕਿਥੇ ਘੁੰਮਣਾ ਪਸੰਦ ਹੈ।
ਅਸੀਂ ਜਾਵਾਂਗੇ ਦਰਬਾਰ ਸਾਹਿਬ ਜਾਵਾਂਗੇ ਅਸੀਂ
ਅੱਛਾ ਜੀ ਉਥੇ ਜਾਂਦੇ ਉਥੇ ਤੁਹਾਨੂੰ ਫੇਵਰੇਟ ਅੱਛਾ ਲੱਗਦਾ ਤੁਹਾਨੂੰ
ਹਾਂਜੀ- ਹਾਂਜੀ
ਅੱਛਾ ਜੀ ਹੋਰ ਜੀ। ਹੋਰ ਖਾਣੇ 'ਚ ਕੀ ਪਸੰਦ ਹੈ ਤੁਹਾਨੂੰ
ਜੋੋਂ ਅਸੀਂ ਅੱਜ ਬਣਾਇਆ।
ਅੱਛਾ ਜੀ ਫੇਵਰੇਟ ਹੈ ਤੁਹਾਡਾ
ਹਾਂਜੀ
ਅੱਛਾ
ਹੋਰ ਤੁਸੀਂ ਦੱਸੋ ਆਪਣੇ ਘਰ ਬਾਰੇ
ਬਸ ਜੀ ਸਭ ਵਧੀਆ ਹੈਗੇ ਮੈਂ ਵੀ ਹੁਣ ਦੁਪਿਹਰ ਤਾ ਕੁਛ ਬਣਾਵਾਂਗੀ ਜੀ।
ਜਨਾਨੀਆਂ ਨੂੰ ਤੇ ਬਸ ਰੋਟੀਆਂ ਤੋਂ ਟੈਸ਼ਨ ਹੈ ਹੀ ਨੀ ਸਵੇਰ ਦੀ ਬਣਾਓ ਖਾਓ ਪੀਓ ਫਰ ਦੁਪਹਿਰ ਦਾ ਟੈਮ ਆ ਜਾਂਦਾ ਚਲੋ, ਦੁਪਹਿਰੇ ਬਣਾਓ ਫਿਰ ਰਾਤ ਦਾ ਟਾਈਮ ਆ ਜਾਂਦਾ।
ਹਾਂਜੀ ਤਾਂ ਸਾਰਾ ਇੱਦਾਂ ਹੀ ਚੱਲਦਾ ਜੇ ਜਨਾਨੀਆਂ ਨੇ ਕਿੱਥੇ ਟਾਈਮ ਜੀ ਥੋੜ੍ਹਾ ਸ
ਹੂੰ
ਹਾਂਜੀ ਚਲੋ- ਚਲੋ ਠੀਕ ਹੈ ਨਾ ਮੈਂ ਤੁਹਾਨੂੰ ਦੁਬਾਰਾ ਫੋਨ ਕਰਦੀ ਆ ਠੀਕ ਹੈ।
ਹਾਂਜੀ -ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ।